ਹੈਲੋ ਸਤਿ ਸ੍ਰੀ ਕਾਲ ਜੀ
ਹਾਂਜੀ ਸਤਿ ਸ੍ਰੀ ਕਾਲ ਹਾਂਜੀ
ਹੋਰ ਘਰ ਸਭ ਠੀਕ ਨੇ ਹਾਂਜੀ ਹਾਂਜੀ ਹੋਰ ਘਰ ਸਭ ਠੀਕ ਨੇ
ਹਾਂਜੀ
ਹੋਰ ਕੀ ਕਰ ਰਹੇ ਸੀ ਤੁਸੀਂ
ਬਸ ਬੈਠੇ ਸੀ।
ਅੱਛਾ ਅੱਛਾ ਚਲੋ ਮੈਂ ਕਿਹਾ ਅੱਜ ਭੈਨ ਜੀ ਨੂੰ ਯਾਦ ਕੀਤਾ ਅੱਜ ਕੋਲ ਕਰਕੇ ਦੇਖਾਂ
ਹਾਂਜੀ ਹਾਂਜੀ ਹੋਰ ਸੁਣਾਓ
ਵਧੀਆ ਵਧੀਆ ਹੋਰ
ਹੋਰ ਕੀ ਕਰਦੇ ੳ ਤੁਸੀਂ
ਮੈਂ ਹੁਣੇ ਬਸ ਫਰੀ ਹੋ ਕੇ ਬੈਠੀ ਸੀ ਮੈਂ ਕਿਹਾ ਚੱਲ ਭੈਨ ਜੀ ਨੂੰ ਯਾਦ ਕੀਤਾ ਮੈਂ ਕਿਹਾ ਚੱਲ ਕੋਲ ਕਰਾਂ ਗੱਲ ਕਰਾਂ ਭੈਨ ਜੀ ਨਾਲ
ਹਾਂਜੀ।
ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਕੋਈ ਤੁਹਾਨੂੰ ਰੈਸਪੀ ਵਗੈਰਾ ਆਂ ਤੇ ਜਿਵੇਂ ਤੁਹਾਨੂੰ ਅੱਜ ਕੱਲ੍ਹ ਪਤਾ ਹੀ ਹੈ ਬੱਚੇ ਬਾਰ ਦਾ ਖਾਣਾ ਬੋਤ ਪਸੰਦ ਕਰਦੇ ਨੇ।
ਹਾਂਜੀ।
ਤੇ ਬਈ ਘਰ ਦਾ ਹੋਏ
ਬਾਹਰ ਤੇ ਅਗਰ ਬੱਚੇ ਜੰਕ ਫੂਡ ਵੀ ਖਾਂਦੇ ਨੇ ਉਹਦੇ ਚ ਬੋਤ ਗੰਦਾ ਆਇਲ ਯੂਜ ਕਰਦੇ ਨੇ ਉਹ ਕਈ ਵਾਰ ਉਹ ਤੇ ਹੈਲਥ ਵਾਸਤੇ ਵੀ ਬਹੁਤ ਗੰਦਾ ਤੁਸੀਂ ਬੱਚਿਆਂ ਨੂੰ ਘਰ ਜੈਦਾ ਜੰਕ ਫੂਡ ਦੀ ਕਰ੍ਰੇਵਿੰਗ ਹੀ ਹੁੰਦੀ ਉਹਨਾਂ ਨੂੰ ਤੁਸੀਂ ਘਰ ਵੀ ਜੰਕ ਫੂਡ ਉਹਨਾਂ ਨੂੰ ਅਪਨੇ ਅਕੋਰਡਿੰਗ ਅਪਨੇ ਤੇਲ ਦੇ ਅਕੋਰਡਿੰਗ ਅਪਣੇ ਆਪ ਹੀ ਬਣਾ ਕੇ ਦੇ ਸਕਦੇ ੳ। ਬਾਕੀ ਹੋਰ ਅੱਛੇ ਓਪਸ਼ਨ ਵੀ ਹੈਗੇ ਨੇ।
ਕੋਈ ਨਿਊ ਭੈਨ ਜੀ ਕੋਲ ਸਿੱਖਾਂ ਕੁਛ ਨਿਊ ਬੱਚੇ ਦੇਖੋ ਅੱਜ ਕੱਲ ਨਵਾਂ ਨਵਾਂ ਖਾਨਾ ਮੰਗ ਨੇ ਹਾਂ ਓਟਸ ਤਾਂ ਖਾਂਦੇ ਹੀ ਨੇ ਕੁਛ ਨਈ ਰੈਸਪੀ ਹੋ ਜਾਏ ਮਤਬ ਸਨੈਕ ਵਗੈਰਾ ਹੋ ਜਾਏ
ਹਾਂ, ਮਖਾਣੇ ਵੀ ਬਹੁਤ ਚੰਗੇ ਨੇ, ਉਹ 'ਚ ਪ੍ਰੋਟੀਨ ਹੁੰਦਾ ਮਖਾਨੇ ਫਰਾਈ ਕਰਕੇ
ਹਾਂਜੀ ਉਹ, ਉਹ ਵੀ ਅੱਛਾ ਐ, ਬੰਦਾ ਘਰ ਸਨੈਕਸ ਵੀ ਬਣਾ ਕੇ ਦੇ ਸਕਦਾ ਐ, ਹਾਂ
ਹਾਂਜੀ- ਹਾਂਜੀ ਬ੍ਰੈਡ ਸੈਂਡਵਿਚ ਬ੍ਰੈਡ ਆਮਲੇਟ
ਤੁਹਾਨੂੰ ਪਤਾ ਅੱਜ -ਕੱਲ ਜੇੜਾ ਬਾਹਰ ਦਾ ਖਾਨਾ, ਉਹਦੇ ਵਿੱਚ ਹਰ ਇੱਕ ਚੀਜ਼ ਵਿੱਚ ਮਿਲਾਵਟ ਐ
ਹਾਂਜੀ- ਹਾਂਜੀ ਬਿਲਕੁਲ
ਉਸ ਤੋਂ ਬਾਅਦ ਆਇਲ ਕਿਹੋ ਜਿਹਾ ਯੂਜ ਕਰ ਰਹੇ ਨੇ, ਹਾਂ- ਹਾਂ ਆਇਲ ਵੀ ਪੁਰਾਣਾ ਯੂਜ ਕਰ ਰਹੇ ਨੇ ਉਸ ਤੋਂ ਬਾਅਦ, ਦੇਖੋ ਹਰ ਇੱਕ ਚੀਜ਼ਾ 'ਚ ਮਿਲਾਵਟ ਐ, ਕੋਈ ਗੰਦੀ ਚੀਜ਼ਾਂ ਆਉਂਦੀਆਂ ਨੇ, ਜਿਵੇਂ ਅਜੀਨਾ ਮੋਟੋ ਹੋ ਗਿਆ, ਔਰ ਮਿਊਨੀਸ ਹੋ ਗਈ, ਐਹ ਸਭ ਚੀਜ਼ਾਂ
ਮਿਊਨੀਇਸ ਤੇ ਬਿਲਕੁਲ ਵੀ ਪਚਦੀ ਨਹੀਂ ਹੈਗੀ
ਹਾਂ, ਮੈਦਾ ਕਿੰਨਾ ਪਾਉਂਦੇ ਨੇ ਹਰ ਇੱਕ ਚੀਜ਼ ਵਿੱਚ ਮੈਦਾ, ਉਹੀ ਅਸੀਂ ਐਹੀ ਮੈਂ ਪੁੱਛ ਰਹੀ ਸੀ ਕਿ ਬਈ ਘਰ ਦਾ ਖਾਣਾ ਹੋਏ ਬੈਸਟ ਇਕ ਹੁੰਦਾ ਬੱਚਿਆਂ ਲਈ, ਇੱਕ ਤਾਂ ਹੈਲਦੀ, ਇੱਕ ਪ੍ਰੋਟੀਨ ਵਾਲੀ ਚੀਜ਼ਾਂ ਹੋ ਗਈਆਂ
ਹਾਂਜੀ ਅੱਜ -ਕੱਲ ਸਭ ਮੋਮੋਸ ਵੀ ਸਾਰੇ ਬੱਚੇ ਬਹੁਤ ਖਾਂਦੇ ਨੇ, ਉਹ ਅਸੀਂ ਆਟੇ ਦੇ ਘਰ ਬਣਾ ਕੇ ਵੀ ਦੇ ਸਕਦੇ ਹੋਰ ਖਾਲੋ, ਜੇ ਅਗਰ ਕੋਈ ਬੱਚਾ ਮੋਮੋਸ ਹੀ ਮੰਗਦਾ
ਹਾਂਜੀ- ਹਾਂਜੀ ਦੇਖੋ ਘਰ ਦੇ ਤਾਂ ਵੈਜੀਟੇਬਲ ਵੀ ਹੋ ਜਾਣਗੇ, ਔਰ ਆਟੇ ਦਾ ਬਣਾ ਕੇ ਤਾਂ ਉਹ ਸਭ ਤੋਂ ਬੈਸਟ ਐ
ਹਾਂਜੀ ਤੇ ਵਿੱਚ ਪਨੀਰ ਪਾ ਦੋ ਪ੍ਰੋਟੀਨ ਦੀ ਵੀ, ਨਿਊਟੀਸ਼ਨ ਕੰਪਲੀਟ ਹੋ ਜਏਗਾ
ਹਾਂਜੀ- ਹਾਂਜੀ ਔਰ ਵੀ ਕਾਫੀ ਚੀਜ਼ ਹੁੰਦੀਆਂ ਨੇ, ਜਿਵੇਂ ਸੋਇਆਬੀਨ ਹੋ ਗਈ, ਨਿਊਟਰੀ ਹੋ ਗਈ ਉਹਦਾ ਵੀ ਅਸੀਂ, ਰੈਸਪੀ ਬਣਾ ਕੇ ਦੇ ਸਕਦੇ ਆਂ, ਬੱਚਿਆਂ ਨੂੰ
ਹਾਂ, ਅਸੀਂ ਵੀ ਕੱਲ ਬਣਾਈ ਸੀ ਚੌਮੀਨ, ਘਰ ਈ ਬਣਾਈ ਸੀ, ਉਹਦੇ ਵਿੱਚ ਪਨੀਰ ਪਾਤਾ, ਨਿਊਟਰੀਸ ਪਾਤੀ
ਹਾਂਜੀ- ਹਾਂਜੀ, ਘਰ ਦਾ ਇੱਕ ਤਾਂ ਫਰੈਸ਼ ਵੈਜੀਟੇਬਲ ਹੁੰਦੇ ਨੇ ਫਰੈਸ਼ ਓਇਲ ਹੁੰਦਾ, ਹਰ ਇੱਕ ਚੀਜ਼ ਫਰੈਸ਼ ਹੁੰਦੀ ਐ ਬਾਹਰ ਦਾ ਤੁਹਾਨੂੰ ਪਤਾ ਤਿੰਨ- ਤਿੰਨ, ਚਾਰ- ਚਾਰ ਦਿਨ ਦਾ ਆਇਲ ਪਿਆ ਹੁੰਦਾ, ਉਹਦੇ ਵਿੱਚ ਹੀ ਫਰਾਈ ਕਰਕੇ ਦੇ ਦਿੰਦੇ ਨੇ ਬੱਚਿਆਂ ਨੂੰ
ਬਿਲਕੁਲ- ਬਿਲਕੁਲ ਉਸ ਤੋਂ ਬਾਦ ਇੱਕ ਦਿਨ ਪਰ ਪਤਾ ਨਹੀਂ ਲੱਗੇਗਾ, ਦੂਜੇ ਦਿਨ ਪਤਾ ਨਹੀ ਲੱਗੇਗਾ, ਪਰ ਤਿੰਨ- ਚਾਰ ਦਿਨ ਲਗਾਤਾਰ ਖਾਣ ਵਾਲੀ ਇਨਫੈਕਸ਼ਨ ਕੋਜ ਹੋ ਜਾਂਦੀ ਏ
ਹਾਂ, ਅੱਜ- ਕੱਲ ਤੁਹਾਨੂੰ ਪਤਾ ਅਹ, ਹਰ ਇੱਕ ਚੀਜ਼ 'ਚ ਉਹ ਐ, ਅੱਜ- ਕੱਲ ਬੱਚੇ ਦੇਖੋ ਬਾਹਰ ਦਾ ਖਾ ਕੇ ਕਿਤਨਾ ਬਿਮਾਰ ਹੋ ਰਹੇ ਨੇ, ਹਰ ਇੱਕ ਬੱਚੇ ਨੂੰ ਇਨਫੈਕਸ਼ਨ ਹੋ ਰਿਹਾ ਐ ਔਰ, ਐਹੀਓ, ਫੂਡ ਬਾਹਰ ਦਾ ਖਾ- ਖਾ ਕੇ ਦੇਖੋ ਹਰ ਇੱਕ ਕੋਈ ਬੰਦਾ ਕੋਈ ਨਾ ਕੋਈ ਉਹਨਾਂ ਨੂੰ ਬਿਮਾਰੀ ਹੈ ਹੀ ਐ
ਹਾਂਜੀ
ਬਾਹਰ ਦਾ ਖਾ ਕੇ ਦੇਖੋ ਇੱਕ ਤਾਂ
ਮੇਰੇ ਭਰਾ ਨੂੰ ਵੀ ਹੋ ਗਈ ਸੀ, ਉਹ ਵੀ ਬਾਰ ਇੱਕ ਤਾਂ ਬਹੁਤ ਖਾਂਦਾ ਸੀ, ਉਹ ਵੀ ਹੁਣ ਕੁਛ ਟੈਮ ਪਹਿਲੇ ਹੋਸਪੀਟਲਾਈਜ਼ ਹੋ ਗਿਆ ਸੀ ਅਪ ਮੈਂ ਵੀ, ਫਿਰ ਡੋਕਟਰ ਨੇ ਇਹੀ ਦੱਸਿਆ ਕਿ ਇਨਫੈਕਸ਼ਨ ਬਹੁਤ ਐ, ਬਾਹਰ ਦਾ ਬੰਦ ਕਰਦੋ ਬਿਲਕੁਲ ਹੁਣ ਬਹੁਤ ਘੱਟ ਖਾਂਦਾ, ਓ
ਹਮ ਮੇਰੇ ਬੱਚਿਆਂ ਨੂੰ ਤਾਂ ਫਿਲਹਾਲ ਜਿੱਤਣਾ ਹੋ ਸਕੇ, ਘਰ ਦਾ ਖਿਲਾਓ, ਜੇੜਾ ਦੇਖੋ ਫਸਟ ਆ, ਜਿਹੜੀ ਫਸਟ ਚੀਜ਼ ਐ, ਉਹ ਤਾਂ ਹੈ ਕਿ ਅਗਰ ਅਸੀਂ ਪੇਰੈਂਟਸ ਈ ਬਾਹਰ ਦਾ ਖਾਣਗੇ। ਤੇ ਫਿਰ ਬੱਚੇ ਤਾਂ ਕਹਿਣਗੇ ਕਿ ਵੀ ਬਾਹਰ ਕਾ ਖਾਣਾ ਏ।
ਹਾਂਜੀ-ਹਾਂਜੀ ਬਿਲਕੁਲ, ਪੇਰੈਂਟਸ ਨੂੰ ਆਪ ਈ ਸਮਝਣਾ ਪਏਗਾ, ਹਾ।
ਪਹਿਲੇ ਖੁਦ 'ਤੇ ਕੰਟਰੋਲ ਕਰੋ ਕਿ ਬਈ ਅਸੀਂ ਘਰ ਦਾ ਖਾਈਏ, ਕਿਉਂਕਿ ਸਾਨੂੰ ਜਿੱਦਾਂ ਬੱਚੇ ਦੇਖਣਗੇ ਓਦਾਂ ਈ ਖਾਣਗੇ। ਠੀਕ ਐ, ਅਗਰ ਅਸੀਂ ਬੱਚਿਆਂ ਨੂੰ ਉਹੀ ਅਲੱਗ-ਅਲੱਗ ਚੀਜ਼ਾਂ ਡੇਲੀ ਰੂਟੀਨ'ਚ ਅਲੱਗ-ਅਲੱਗ ਚੀਜ਼ਾਂ ਘਰ ਦੀ ਬਣਾਕੇ ਦੇਈਏ ਅੱਛੀ-ਅੱਛੀ ਤਾਂ ਬੱਚਾ ਘਰ ਦਾ ਈ ਖਾਏਗਾ ਫਿਰ।
ਹਾਂ, ਫੇਰ ਮੰਗੇਗਾ ਈ ਨੀ।
ਹਾਂ, ਦੇਖੋ ਪਹਿਲਾਂ ਤਾਂ ਐ ਏ ਕਿ ਅਸੀਂ ਖੁੱਦ ਨੂੰ ਕੰਟਰੋਲ ਕਰਨਾ ਚਾਹੀਦਾ ਕਿ ਅਸੀਂ ਘਰ ਦਾ ਖਾਈਏ, ਤੇ ਬੱਚੇ ਵੀ ਘਰ ਦਾ ਖਾਣ। ਔਰ ਵੈਸੇ ਵੀ, ਹਰ ਇੱਕ ਪੇਰੈਂਟਸ ਨੂੰ ਐ ਹੋਣਾ ਚਾਹੀਦਾ ਕਿ ਡੇਲੀ ਦਾ ਰੂਟੀਨ ਬਣਾ ਦੇਣ, ਕਿ ਹਾਂ ਸ਼ਾਮੀ ਅਸੀਂ ਬੱਚਿਆਂ ਨੂੰ ਸਨੈਕਸ ਘਰ ਬਣਾ ਕਿ ਦੇਣਾ, ਐ ਇੱਕ ਤਾਂ ਫਰੈਸ਼ ਹੋਗਿਆ, ਇੱਕ ਹੈਲਦੀ ਹੋਗਿਆ।
ਹਾਂ, ਤੇ ਘਰ ਵੀ ਅਸੀ ਉਹੀ ਚੀਜ਼ਾਂ ਬਣਾਈ ਜਿਹੜੇ ਬੱਚੇ ਨੂੰ ਪਸੰਦ ਹੋਣ।
ਹਾਂ, ਦੇਖੋ ਅਗਰ ਸਨੈਕਸ ਅੱਛੇ ਤੋਂ ਅੱਛੇ ਅੱਜ-ਕੱਲ ਤੁਹਾਨੂੰ ਪਤਾ ਦੇਖੋ ਕਿਤਨੀ ਅੱਛੀ ਚੀਜ਼ ਆ ਗਈ ਅੱਜ-ਕੱਲ ਯੂਟਿਊਬ ਐ, ਯੂਟਿਊਬ ਵਿੱਚੋਂ ਕੁਛ ਵੀ ਸਰਚ ਕਰ ਲਉ ਕਿ ਤੁਸੀਂ ਘਰ ਦਾ ਬਣਾਣਾ। ਉਹ ਨਾਲੇ ਈ ਆ ਜਾਏਗਾ। ਔਰ ਪਹਿਲੀ ਗੱਲ ਦੇਖੋ ਅਸੀਂ ਬਾਹਰੋਂ ਚੀਜ਼ ਲੈਕੇ ਆਵਾਂਗੇ, ਉਹ ਸਾਡੇ ਘਰ ਦੇ ਦੋ ਬੰਦੇ ਖਾਣਗੇ ਬਸ। ਅਗਰ ਤੁਸੀਂ ਓਈ ਘਰ ਬਣਾਓਗੇ, ਤਾ ਤੁਹਾਡੀ ਪੂਰੀ ਫੈਮਲੀ ਖਾਲੇਗੀ।
ਪੂਰੀ ਫੈਮਿਲੀ ਖਾਲੇਗੀ।
ਉਨੇ 'ਚ ਵੀ ਘੱਟ ਵਿੱਚ ਵੀ ਹੋ ਜਾਂਦਾ ਕਈ ਵਾਰ, ਦੇਖੋ ਅੱਜ-ਕੱਲ ਮਹਿੰਗਾਈ ਵੀ ਕਿਤਨੀ ਐ।
ਤਾਂ
ਮਹਿੰਗਾਈ ਵੀ ਬਹੁਤ ਜ਼ਿਆਦਾ ਐ, ਉਸ ਤੋਂ ਵਧੀਆ ਘਰ ਬਨਾਓ। ਪੂਰੀ ਫੈਮਿਲੀ ਵੀ ਖਾਏ ਉਸ ਤੋਂ ਬਾਅਦ ਦੇਖੋ ਓਦਾਂ ਖਾਂਨੇ ਆ, ਅਸੀਂ ਕਿ ਬਈ ਸਾਡਾ ਪੇਟ ਵੀ ਭਰ ਜਾਏ, ਬਾਹਰ ਦਾ ਖਾਕੇ ਨਾ ਪੇਟ ਭਰ ਨਾ ਮੈਂਬਰ ਪੂਰੇ ਕੰਪਲੀਟ ਕਰ ਪਾਂਨੇ ਆ, ਅਸੀਂ।
ਹਾਂਜੀ।
ਘਰ ਦਾ ਦੇਖੋ ਖੁੱਲਾ ਬਨਦਾ ਖਾਣਾ।
ਹਾਂਜੀ, ਤੇ ਅੱਜ-ਕੱਲ ਰੈਸਟੋਰੈਂਟ'ਚ ਸਾਰਾ ਫ੍ਰੋਜਨ ਹੁੰਦਾ, ਉਹ ਪਤਾ ਨੀ ਕਿੰਨੇ-ਕਿੰਨੇ ਦਿਨਾਂ'ਚ ਉਹ ਫਰਿੱਜ'ਚ ਰੱਖ ਦਿੰਦੇ ਨੇ ਵੱਡੇ-ਵੱਡੇ ਫਰਿੱ ਹੁੰਦੇ ਨੇ ਉਹੀ ਉਹ ਨੈਕਸਟ ਡੇ ਚਲਾ ਦਿੰਦੇ ਨੇ, ਉਸ ਤੋਂ ਨੈਕਸਟ ਡੇ ਚਲਾ ਦਿੰਦੇ ਨੇ, ਸਾਨੂੰ ਨੀ ਪਤਾ ਕਿੰਨੇ ਦਿਨ ਦਾ ਪੁਰਾਣਾ ਹੈਗਾ, ਬਸ ਓਈ ਉਹਨਾਂ ਦਾ ਫਰਿੱਜ ਚੰਗੇ ਹੁੰਦੇ ਨੇ, ਉਹ ਗਰਮ ਕਰਕੇ ਉਹੀ ਦੇਈ ਜਾਂਦੇ ਨੇ।
ਹਾਂਜੀ, ਕਾਫੀ ਟਾਈਮ ਤੱਕ ਰੱਖੀ ਰੱਖਦੇ ਨੇ ਫਰਿੱਜ ਈੱਚ। ਐ ਸਾਡੇ ਨੁਕਸਾਨ ਏ, ਸਾਡੇ ਲਈ। ਹਾਂ, ਫਰੈਸ਼ ਖਾਓ, ਫਰੈਸ਼ ਬਣਾਓ, ਫਰੈਸ਼ ਖਾਓ।
ਹਾਂਜੀ।
ਐ ਵੀ ਹੁੰਦਾ, ਘਰ ਤੇ ਦੇਖੋ ਕਿਨੀ ਚੀਜ਼ਾਂ ਬੰਨਦੇ ਨੇ ਬੌਇਲਡ ਆਲੂ ਦੀ ਆਪ ਟਿੱਕੀਆਂ ਵਗੈਰਾ ਬਣਾਲੋ, ਸਨੈਕਸ ਬਣਾਲੋ। ਬ੍ਰੈਡ ਹੋ ਗਏ, ਬ੍ਰੈਡ ਦਾ ਕਾਫੀ ਚੀਜ਼ਾਂ ਬਣਦੀਆਂ ਨੇ। ਨਿਊਟਰੀ ਹੋਗੀ, ਹਾਂ ਸੂਜੀ ਦਾ ਬਣਜਾ ਸੂਜੀ ਦੇ ਸੈਂਡਵਿਚ ਵੀ ਬਣਦੇ ਨੇ, ਸੂਜੀ ਦੇ ਉਹ
ਸੂਜੀ ਦਾ ਹਾਂ ਸੂਜੀ ਦਾ ਉਪਮਨ ਬਣਾ ਲੋ ਤੁਸੀਂ
ਉਪਮਨ ਹਾਂ ਬਹੁ ਚੀਜ਼ਾਂ ਬਣਦੀਆਂ ਨੇ‌।
ਹਾਂ ਬਾਰ ਵੀ ਏਈ ਕੁਝ ਯੂਜ ਹੁੰਦਾ ਪਰ ਓ ਗਲਤ ਤੇਲ ਵੀ ਕਰ ਲੈਂਦੇ ਨੇ ਕਦੇ ਕੁਛ, ਕਦੇ ਕੁਝ ਵੈਜੀਸ ਉਨਾਂ ਦੀ ਪਤਾ ਨੀ ਕਿੱਧਰ ਦੀ ਜੇੜਾ ਅੱਜ-ਕੱਲ ਸਟ੍ਰੀਟ ਫੂਡ ਫੇਮਸ ਹੋਇਆ ਪਿਆ ਉਦੇ ਉੱਤੇ ਪਤਾ ਨੀ ਕਿੰਨੀਆਂ ਮੱਖੀਆਂ ਹੋਣਗੀਆਂ। ਕਿਵੇਂ ਜੇ ਹੱਥ ਹੋਣਗੇ, ਕਿੱਥੋਂ ਆਏ ਹੋਣ ਥੀਵੇ ਬਣਾਂਦੇ ਹੋਣਗੇ ਕੁਛ ਨੀ ਪਤਾ।
ਹਾਂ, ਅੋਰ ਅਸੀਂ ਘਰ ਬਣਾਨੇ ਆ ਅਸੀਂ ਹੱਥ ਧੋਨੇ ਆ ਓ ਪਤਾ ਨੀ ਹੱਥ ਧੋ ਵੀ ਰੇ ਯਾ ਨਈ ਧੋ ਰੇ ਕਦੋਂ ਦੇ ਕੇੜੀ ਚੀਜ਼ ਨੂੰ ਹੱਥ ਲਗਾਂਦੇ ਨੇ, ਕੇੜੀ ਚੀਜ਼ ਨੂੰ ਨਈ ਹਾਂ। ਅੱਜ-ਕੱਲ ਦੇਖੋ ਬੱਚੇ ਫਰੂਟਸ ਵੀ ਨੀ ਖਾ ਕੇ ਰਾਜ਼ੀ।
ਹੂੰ ਬਿਲਕੁੱਲ ਵੀ ਨੀ ਉਨਾਂ ਨੂੰ ਬਸ ਐ ਕਿ ਬਸ
ਸਨੈਕਸ ਬਣਾ ਦੋ ਹਾਂ ਕੁਸ਼ ਸਨੈਕਸ ਬਣਾ ਦੋ ਸਾਨੂੰ ਫਰੂਟਸ ਵੀ ਨੀ ਖਾਂਦੇ ਬੱਚੇ ਖੁਸ਼ ਹੋ ਕੇ। ਓ ਚੋਂ ਕਿ ਸਾਡੇ ਲਈ ਫ਼ਾਇਦੈ
ਹਾਂ ਤੇ ਸੈਲੇਡ ਵੀ ਬਹੁ ਚੰਗਾ ਐ ਸਾਨੂੰ ਬੱਚਿਆਂ ਨੂੰ ਵੀ, ਖ਼ੁਦ ਨੂੰ ਵੀ। ਲੰਚ ਤੋਂ ਪੈਲੇ ਡਿਨਰ ਤੋਂ ਪੈਲੇ ਸੈਲੇਡ ਦੀ ਆਦਤ ਪਾਣੀ ਚਾਈਦੀ ਏ।
ਸੈਲਡ ਤਾਂ ਬੋਤ ਵਧੀਆ ਐ।
ਔਰ ਤੁਸੀਂ ਕੀ-ਕੀ ਬਣਾ ਲੈਂਦੇ ਓ?
ਮੈਂ ਸਭ ਕੁਛ ਈ ਮਤਲਬ ਜੋ-ਜੋ ਬਾਰ ਮਿਲਦਾ ਮੈਂ ਸਭ ਕੁਛ ਘਰ ਟਰਾਏ ਕੀਤਾ ਹੋਇਆ ਐ। ਚੋਮਿਨ ਵੀ, ਮੋਮੋਸ ਵੀ, ਸਪਰਿੰਗ ਰੋਲ ਵੀ, ਉਪਮ ਵੀ ਬਣਾਦੇ ਆ। ਬਸ ਡੋਸਾ ਨਈ ਬਣਾਇਆ ਕਦੀ।
ਅੱਛਾ-ਅੱਛਾ।
ਚਲੋ ਹਰ ਇੱਕ ਚੀਜ਼ ਦੇਖੋ ਅੱਜ ਕੱਲ ਤਾਂ ਹਰ ਇੱਕ ਚੀਜ਼ ਫ਼ੋਨ ਵਿੱਚੋ ਦੇਖ ਕੇ ਬਣਾਈ ਲੈਂਦਾ ਬੰਦਾ।
ਹਾਂ।
ਠੀਕ ਐ ਮੈਂ ਵੀ ਘਰ ਸਨੈਕਸ ਵਗੈਰਾ ਬੱਚਿਆਂ ਨੂੰ ਬਣਾ ਕੇ ਦਿੰਨੀ ਆ ਡੇਲੀ।
ਹਾਂਜੀ।
ਡੈਲੀ ਸਨੈਕਸ ਵਗੈਰਾ ਬਣਾ ਕੇ ਦਿੰਨੀ ਆ ਕਦੀ ਆਲੂ ਬੋਇਲਡ ਕਰਕੇ ਆਲੂ ਬੋਇਲਡ ਕਰਲੋ ਅ ਆਲੂ ਬੋਇਲਡ ਕਰਕੇ ਨਾ ਉਦੇ ਵਿੱਚ ਪਾ ਦੋ ਚੀਲੀ ਫਲੇੈਕਸ ਹੋਗੀ, ਔਰਗੈਨਿਕ ਹੋਗੀ ਐ ਸਭ ਚੀਜ ਚਾ ਪਾ ਕੇ ਨਮਕ ਪਾ ਦੋ, ਕਾਲੀ ਮਿਰਚ ਪਾ ਦੋ ਮਤਲਬ ਬੱਚੇ ਦੇ ਅਕੋਰਡਿੰਗ ਪਾ ਦੋ ਜਿਤਨਾ ਤੁਸੀਂ ਬੱਚਾ ਤੁਹਾਡਾ ਤੇਜ਼ ਖਾਂਦੈ ਫਿਲਹਾਲ ਤਾਂ ਬੱਚਿਆਂ ਨੂੰ ਤੇਜ਼ ਦੇਣਾ ਏ ਨੀ ਚਾਈਦਾ ਨਮਕ ਵੀ ਨਈ ਦੇਣਾ ਚਾਈਦਾ ਮਿਰਚ ਵੀ ਨੀ ਦੇਣੀ ਚਾਈਦੀ ਠੀਕ ਐ ਨੋਰ ਮਲ ਨੋਰਮਲ ਪਾ ਕੇ ਉਦੇ ਵਿੱਚ ਜੇੜੇ ਬ੍ਰੈਡ ਹੁੰਦੇ ਨੇ ਬ੍ਰੈਡ ਨੂੰ ਸੋਫਟ ਕਰਕੇ ਪਾਣੀ ਦੇ ਵਿੱਚ ਉਦੀ ਬ੍ਰੈਡ ਦੀ ਕਟਿੰਗ ਕਰਕੇ ਉਨੂੰ ਪੂਰਾ ਆਲੂ ਦੇ ਵਿੱਚ ਮੈਸ਼ ਕਰ ਦੇਣਾ ਫਿਰ ਉਸ ਤੋਂ ਬਾਅਦ ਉਦਾ ਗੋਲ ਜਿੱਦਾਂ ਅਸੀਂ ਉਦਾ ਰੋਟੀ ਦਾ ਪੇੜਾ ਬਣਾਂਨੇ ਆ ਉਦਾ ਪੇੜਾ ਬਣਾ ਕੇ ਉਦੇ ਬਿਲਕੁੱਲ ਛੋਟੇ-ਛੋਟੇ ਜਿਹੇ ਟੁਕੜੇ ਬਣਾ ਲੋ ਛੋਟੇ-ਛੋਟੇ ਜੇ ਤੇ ਉਦੇ ਉੱਤੇ ਜੇੜਾ ਓ ਫੋਗ ਆਂਦੇ ਏ ਨਾ ਫੋ
ਹਾਂਜੀ।
ਫੋਕ ਦੇ ਨਾਲ ਹਲਕੀ-ਹਲਕੀ ਜਇ ਸ਼ੇਪ ਦੇ ਦੋ, ਕਿ ਉਹ ਅੱਛਾ ਡਿਜ਼ਾਇਨ ਵਾਲਾ ਬਣ ਜੇ। ਤੋਂ ਸਨੈਕਸ ਬਣਾ ਕੇ ਦੋ। ਫਰਾਈ ਕਰ ਦੋ ਉਹ ਇਤਨੇ, ਇਤਨੇ ਵਧੀਆ ਬੰਦੇ ਨੇ ਔਰ ਗਰੀ ਹਾਂ ਗ੍ਰੀਨ, ਬ੍ਰੈਡ ਟੋਸਟ ਨਈ ਬ੍ਰੈਡ ਟੋਸਟ ਅਲੱਗ ਚੀਜ਼ ਹੋਗੀ।
ਆਉ
ਏਹ ਛੋਟੇ-ਛੋਟੇ ਸਨੈਕਸ ਬਣਦੇ ਨੇ ਕਟਲੇਟ ਵੀ ਅਲੱਗ ਚੀਜ਼ ਐ। ਏਹ ਸਨੈਕਸ ਹੈਗੇ ਨੇ ਮਤਲਬ ਬੱਚਿਆਂ ਨੂੰ ਡੇਲੀ ਤੁਸੀਂ ਬਣਾ ਦੇ ਸਕਦੇ ਓ, ਬਹੁਤ ਹੀ ਈਜੀ ਆ ਦੇ ਦੇਖੋ ਆਲੂ ਬੋਇਲਡ, ਦਾ ਪੰਜ ਮਿੰਟ ਦਾ ਕੰਮ ਐ ਔਰ ਉਹਦੇ ਵਿੱਚ ਪਾਣਾ ਵੀ ਕੁਛ ਵੀ ਨਈ ਐ। ਚਿਲੀ ਫਲੈਕਸ, ਔਰਗੈਨਿਕ, ਪਾ ਕੇ ਸਾਰਾ ਮੈਸ਼ ਕਰਕੇ। ਤੇ ਉਹਨਾਂ ਨੂੰ ਬੱਚਿਆਂ ਨੂੰ ਫਰਾਈ ਕਰਕੇ ਦੇ ਦੋ। ਔਰ, ਗ੍ਰੀਨ ਚੱਟ ਨੀ ਦੇ ਨਾਲ ਦੇਖੋ ਅੱਜ-ਕੱਲ ਤਾਂ, ਗਰਮੀਆਂ ਤਾਂ ਲੋਕੀ ਗ੍ਰੀਨ ਚਟਨੀ ਹੋ ਗਈ। ਰੈਡ ਚਟਨੀਆਂ ਤਾਂ ਡੇਲੀ ਆਪਣੇ ਘਰ ਰੂਟੀਨ ਚ ਰੱਖਦੇ ਹੀ ਰੱਖਦੇ ਨੇ। ਸਾਡੇ ਬੱਚੇ ਦਾ ਦੇਖੋ, ਚਟਨੀਆਂ ਨਾਲ ਹੀ ਖਾਣਾ ਪਸੰਦ ਕਰਦੇ ਨੇ ਇਹਨਾਂ ਨੂੰ ਡੇਲੀ ਕੋਈ ਨਾ ਕੋਈ ਸਨੈਕਸ ਬਣਾ ਕੇ ਦੋ, ਕਿ ਬੱਚੇ ਬਾਰ ਜਾਣ ਈ ਨਾ। ਬਾਰ ਦਾ ਮੰਗਣ ਈ ਨਾ ਕਿਉਂਕਿ ਉਹਨਾਂ ਦਾ ਘਰ ਤਾ ਖਾ ਕੇ ਪੇਟ ਭਰ ਜੇਗਾ, ਉਹਨਾਂ ਨੇ ਬਾਰ ਦਾ ਮੰਗ ਕੇ ਕੀ ਕਰਨਾ।
ਹਾਂਜੀ।
ਨਾਲੇ ਬੱਚਿਆਂ ਨੂੰ ਵੀ, ਘਰ ਦਾ ਖਾਓ ਆਪ ਵੀ ਘਰ ਦਾ ਖਾਓ ਦੇਖੋ ਫਸਟ ਤਾਂ ਅਸੀਂ ਘਰ ਦਾ ਖਾਵਾਂਗੇ ਤਾਂ ਬੱਚੇ ਵੀ ਘਰ ਦਾ ਖਾਣਗੇ।
ਹਾਂ, ਉਹਨਾਂ ਦਾ ਫਰੈਂਡ ਸਰਕਲ ਵੀ ਐਵੇਂ ਦਾ ਹੋਵੇ। ਕਿਉਂਕਿ ਬੱਚੇ ਅੱਜ ਕੱਲ੍ਹ ਫਰੈਂਡ ਸਰਕਲ ਚ ਵੀ ਬਾਹਰ ਦਾ ਹੋ ਅਗਰ ਉਹ ਖਾ ਰਹੇ ਨੇ
ਅੱਜ ਕੱਲ੍ਹ ਬੱਚਿਆਂ ਨੂੰ ਪਹਿਲਾਂ ਤਾਂ ਹੈ ਬੱਚਿਆਂ ਨੂੰ ਫਰੈਂਡ ਸਰਕਲ ਸਿਰਫ ਬਾਹਰ ਤੱਕ ਹੀ ਡਿਪੈਂਡ ਰੱਖੋ
ਹਾਂਜੀ
ਠੀਕ ਹੈ ਔਰ ਦੂਸਰਾ ਅਗਰ ਪੇਰੈਂਟਸ ਹੀ ਆਪਣੇ ਬੱਚਿਆਂ ਨੂੰ ਟਾਈਮ ਦੇਣਗੇ ਤਾਂ ਉਹਨਾਂ ਨੂੰ ਫਰੈਂਡਸ ਦੀ ਵੀ ਲੋੜ ਨਹੀਂ ਪੈਂਦੀ
ਹਾਂ
ਤਾਂ ਐਵੇ ਪੇਰੈਂਟਸ ਨੂੰ ਬੱਚਿਆਂ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਹੈ
ਬਿਲਕੁਲ ਬਿਲਕੁਲ
ਜੋ ਡੇਲੀ ਸਵੇਰੇ ਔਰ ਸ਼ਾਮੀ ਡੇਲੀ ਬੱਚਿਆਂ ਨੂੰ ਅੱਧਾ ਘੰਟਾ ਪੌਣਾ ਘੰਟਾ ਜ਼ਰੂਰ ਦਿਓ ਅਗਰ ਬੱਚਿਆਂ ਨੂੰ ਅਸੀਂ ਟਾਈਮ ਦਵਾਂਗੇ ਉਹਨਾਂ ਦੀ ਫੀਲਿੰਗਸ ਸਮਝਾਂਗੇ ਉਹਨਾਂ ਨੂੰ ਆਪਣਾ ਸਮਝਾਵਾਂਗੇ ਤੇ ਬੱਚੇ ਬਾਹਰ ਫਰੈਂਡਸ ਲੱਭਦੇ ਹੀ ਨਹੀਂ ਹੈ ਉਹ ਘਰ ਹੀ ਘਰ ਹੀ ਡਿਪੈਂਡ ਡਰ ਦੇ ਨੇ ਕਿ ਹਾਂ ਅ ਸਾਡੇ ਫਰੈਂਡਸ ਮਦਰ ਔਰ ਫਾਦਰ ਹੀ ਨੇ ਬਸ
ਹਾਂਜੀ
ਬੱਚੇ ਇਹਦੇ ਚ ਹੀ ਖੁਸ਼ ਰਹਿੰਦੇ ਨੇ ਚਲੋ ਠੀਕ ਹੈ ਭੈਣ ਜੀ ਤੁਹਾਨੂੰ ਕਰਾਂਗੀ ਕੋਲ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ
ਸੇਮ ਹੈ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ
ਭੂਆ ਟੀਵੀ